ਹੈਲੋ, ਸਤਿ ਸ੍ਰੀ ਅਕਾਲ। ਕੁਛ ਨਹੀਂ ਕੰਮ ਹੋ ਰਿਹਾ ਸੀ। ਕੰਮ ਹੋ ਰਿਹਾ ਸੀ ਕੰਮ ਤੁਸੀਂ ਦੱਸੋ। ਕੁਛ ਨੀ ਬੱਚਿਆਂ ਦਾ ਚਾਟ ਬਣਾ ਰਹੀ ਆ।
ਚਾਟ ਬਣਾ ਰਹੇ ਕਿਹੜੀ।
ਹਾਂ, ਨਹੀਂ ਦੂਜੀ ਡਰੋਇੰਗ ਵਾਰੀ ਚਾਰਟ। ਚਾਟ ਪੇਪਰ ਚ ਨਾ ਰੋਮਨ ਨੰਬਰ'ਸ' ਬਣਾਣੇ ਸੀ। ਖਾਣ ਵਾਲੀ ਨਹੀਂ।
ਨਹੀਂ, ਨਹੀਂ ਬਣਾਉਣ ਵਾਲੀ ਬਣਾ ਰਹੀ ਆ।
ਅੱਛਾ, ਹੋਰ ਕਿੱਥੇ ਘੁੰਮਣ ਜਾ ਰਹੇ ਹੋ।
ਕਿੱਥੇ ਹੋਰ ਇੱਥੇ ਤੇ। ਹੋ ਰਹੀ ਹੈ ਦੁਪਹਿਰ ਦੀ ਤਾਂ ਦੀ ਹੋ ਰਹੀ ਹੈ, ਅੱਜ ਤੇ ਫਿਰ ਭਿੱਜੇ ਹੋਏ ਗੇ ਤੁਸੀਂ ਮੀਂਹ ਚ।
ਥੋੜ੍ਹੀ ਜਿਹੀ ਜ਼ਿਆਦਾ ਨੀ ਭੀਜੀਆਂ ਹਾਂ, ਥੋੜਾ ਜ ਹੋਏ ਸੀ ਇੱਥੇ। ਬਾਹਰ ਮੇਰੇ ਇੱਧਰ।
ਭੱਜ ਦੇਵੇ।
ਨਹੀਂ ਮੇਰੇ ਦਾ ਨਾ ਮੀਂਹ, ਜਿਹੜਾ ਜੇ ਗ੍ਰਿਲ ਵਿੱਚ। ਘੱਟ ਹੀ ਆਉਂਦਾ, ਇੱਥੇ ਬਾਕੀ ਬਾਰ ਸੜਕ ਵਿੱਚ ਜਾਣ ਦੀ ਮਨ ਨੀ ਕੀਤਾ ਮੇਰਾ।
ਹਾਂ ਹਲੇੇ ਤੇ ਸਿੱਧੀ ਬਾਰਸ਼ ਹੋ ਰਹੀ ਹੈ, ਨਾ ਉੱਥੇ ਨਹੀਂ ਆ ਰਿਹਾ ਪਹਿਲੇ ਹੋ ਰਹੀ ਸੀ ਪਹਿਲੇ ਹਵਾ ਵੀ ਚੱਲੀ। ਟੇੜੀ ਬਾਰਿਸ਼ ਵੀ ਸੀ ਬੱਚੇ ਪੂਰਾ ਭਿੱਜ ਕੇ ਆਏ ਤਦ ਤੋਂ ਬਹੁਤ। ਤੇਜ ਸੀ ਹੁਣ ਇੰਝ ਹੋ ਰਹੀ ਹੈ। ਕਿ ਸਿੱਧੀ ਸਿੱਧੀ ਹੈ। ਪਰ ਤੇਜ ਹੈ ਲੋਕੀ ਭਿੱਜ ਸਕਦੇ ਨੇ ਇੰਨੀ ਹੈਗੀ। ਹਲੇੇ ਤੱਕ ਹੋ ਰਹੀ ਹੈ ਕੰਟੀਨਿਊਸਲੀ।
ਮੈਂ ਹਲੇ ਫੇਰ ਬਾਹਰ ਨਹੀਂ ਨਿਕਲੀ ਅੱਜ ਦੁਪਹਿਰੇ ਗਈ ਸੀ। ਥੋੜ੍ਹੀ ਸੀ ਹਲਕੀ ਮੀਂਹ ਸੀ ਉਹ ਗੈਲਰੀ ਵਾਸਤੇ। ਥੋੜ੍ਹਾ ਜਿਹਾ ਭਿੱਜੀ ਆਂ ਫਿਰ ਅੰਦਰ ਆ ਗਈ ਆਂ।
ਹੂੰ ਤੇ ਇਥ ਇੱਥੇ ਹ ਹਾਲੇ ਤੱਕ ਹੋ ਰਹੀ ਹੈ। ਔਰ ਹਲੇ ਤੋਂ ਹੋ ਰਹੀ ਹੈ ਹੁੰਦੀ ਰਹੇਗੀ ਹਾਂਜੀ ਹਾਂ ਖਾਂ ਲਿੱਤਾ।
ਕੀ ਬਣਾਇਆ ਸੀ।
ਰਾਜਮਾਂ ਚਾਵਲ ਬਣਾਏ ਨੇ ਆਜੋ ਤੁਸੀਂ ਵੀ ਖਾ ਲੋ ਹੂੰ।
ਭੁੱਖ ਤੇ ਲੱਗ ਰਹੀ ਹੈ ਪਰ ਉੱਧਰ ਆਉਣ ਦਾ ਮਨ ਨੀ ਨਹੀਂ ਕਰਦਾ।
ਕੋਈ ਨੀ ਅਸੀਂ ਪਾਣੇ ਪੀ ਵਿੱਚ ਮੀਂਹ ਵਿੱਚ ਭਿੱਜਲੋਗੇ ਥੋ੍ਹਾ ਭਿੱਜ ਕੇ ਇੱਥੇ ਆ ਜਾਓ।
ਹਾਂ, ਮੈਂ ਵੀ ਸਵੇਰੇ ਦਾਲ ਬਣਾਈ ਸੀ। ਮੈਂ ਵੀ ਸਵੇਰ ਮਿਕਸ ਦਾਲ ਬਣਾਈ ਸੀ। ਨਿਆਣਿਆਂ ਨੂੰ ਦਿੱਤੀ ਔਫਿਸ ਵਾਸਤੇ।
ਅੱਛਾ ਉਹੀ ਖਾ ਲਿੱਤੀ ਹੋਈ, ਤੁਸੀਂ ਵੀ ਫਿਰ ਦੁਪਹਿਰੀ ਹਨਾ।
ਹੋਰ।
ਆਪਣੇ ਵਾਸਤੇ ਕੀ ਬਣਾਣਾ ਹੋਰ ਕੀ। ਆਪਣੇ ਵਾਸਤੇ ਨੀ ਬਣਾਈ ਜਾਂਦੀ ਹਾਂ ਇਹ ਤੇ ਹੈ।
ਚੀਜ਼ ਨ੍ਹੀ ਬਣਾਈ ਜਾਂਦੀ ਆਪਣੇ ਵਾਸਤੇ। ਪਰ ਸੋਚ ਰਹੀ ਹਾ ਹੁਣ ਇੱਕ ਅੱਜ ਕੱਲ ਤੇ ਉਹ ਬਣਾਵਾ, ਕਹਣਦੇ ਨੇ ਉਹ ਨੂੰ ਅਰਬੀ।
ਅੱਛਾ, ਭਿੰਡੀ ਕਿਉਂ ਜਿਹੀ ਆ ਰਹੀ ਹੈ ਅੱਜ ਕਲ। ਮੇਰਾ ਛੋਟਾ ਵਾਲਾ ਭਿੰਡੀ ਮੰਗ ਰਿਹਾ ਪਰ। ਕੱਚੀ ਆ ਰਹੀ ਹੈ ਕਿ ਮਤਲਬ ਉਹ ਫੋਕੀ ਜਿਹੀ ਨਾ।
ਹਾਂ ਉਹ ਕੀ ਨਾ ਮੋਟੇ ਬੀਜ ਵਾਲੀ ਵੀ ਆਉਂਦੀ ਪਈ ਅੱਜ ਕੱਲ। ਅਸੀਂ ਤਾਂ ਸੋਚਦੇ ਆ ਬਣਾਉਣ ਵਾਸਤੇ ਵੀ।
ਹੂੰ, ਉਹ ਛੋਟਾ ਵਾਲਾ ਕਹਿ ਰਿਹਾ ਸੀ। ਪਰ, ਮੈਂ ਉਸ ਦਿਨ ਜਦੋਂ ਖਰੀਦਣ ਗਈ ਤੇ ਚੰਗੀ ਜੀ ਨਹੀਂ ਲੱਗੀ ਫੋਕੀ ਲੱਗੀ। ਟੁੱਟ ਵੀ ਨੀ ਰਹੀ ਸੀ, ਤੇ ਮੈਂ ਕਿਹਾ ਪਤਾ ਨੀ ਕਿਹੋ ਜਿਹੀ ਆ ਰਹੀ ਏ।
ਵੀ, ਇੱਕ ਵਾਰ ਕੁੜੀ ਲਿਆਈ ਉੱਥੇ ਮੰ ਮੰਡੀ ਤੋਂ। ਇੱਕ-ਡੇਢ ਕਿੱਲੋ ਭਿੰਡੀ। ਉਹ ਵੀ ਪੱਕੀ, ਨਿਰੀ ਪੱਕੀ ਭਿੰਡੀ। ਅੱਧਾ ਕਿੱਲੋ ਸਹੀ ਨਿਕਲੀ, ਬਾਕੀ ਸਾਰੀ ਛੁ ਸੁੱਟਣੀ ਪਈ, ਫੇਰ ਇੱਥੇ ਕਿੱਥੇ ਗਈ। ਸਸਤੀ, ਉਹ ਮੰਡੀ ਤੋਂ ਸਸਤੀ ਚੁੱਕ ਕੇ ਲਿਆਈ ਸੀ ਇੱਧਰ। ਦਸ ਰੁਪਏ ਮਹਿੰਗੀ ਚੁੱਕ ਕੇ ਲਿਆਈ ਚੰਗੀ ਭਿੰਡੀ ਚੋਂ। ਚੁੱਕ ਕੇ ਲਿਆਈ। ਮੈਂ ਕਿਹਾ ਇਹ ਚੰਗੀ ਏ, ਜਿਹੜਾ ਦਸ ਰੁਪਏ ਜਿਆਦਾ ਲੈਂਦੇ ਨੇ। ਲੇਕਿਨ ਚੀਜ਼ਾਂ ਤਾਂ ਅੱਛੀ ਦਿੰਦੇ ਨੇ।
ਚੀਜ਼ ਤਾਂ ਅੱਛੀ ਹਾਂ, ਇਹ ਤੇ ਹੈ।
ਹਾਂ।
ਔਰ, ਤੁਸੀਂ ਮੰਡੀ ਜਾ ਕੇ ਚੂਜ ਨਹੀਂ ਕਰ ਸਕਦੇ ਨਾ, ਜੇ ਹੈ
ਉਹੀ ਤੇ ਗੱਲ ਹੈ। ਉਹੀ ਤੇ ਗੱਲ ਹੈ। ਉਹ ਆਪੇ ਪਾ ਕੇ ਦਿੰਦੇ ਨੇ ਜਿੰਨੀਆਂ
ਹਾਂ, ਆਪੀ ਪਾ ਕੇ, ਹਾਂ ਉਹ ਤੇ ਹੈ ਹੀ। ਇਹੀ ਫਰਕ ਏ। ਇੱਥੇ ਤੁਸੀਂ ਅੱਧਾ-ਇੱਕ ਕਿੱਲੋ ਲੈਣੀ ਏ ਤੇ ਉਹ ਤੁਸੀਂ ਚੂਜ ਕਰ ਸਕਦੇ ਹੋ ਹਨਾ, ਇਹ ਤੇ ਹੈ।
ਤਾਂ ਹੀ ਨਾ।
ਹੋਰ ਦੱਸੋ? ਸਾਰੇ ਗਏ ਔਫਸ, ਹੁਣ ਘਰ ਕੋਈ ਨੀ ਹੋਏਗਾ? ਤੁਸੀਂ ਨੋਡੀਡੀ ਹਨਾ।
ਨਹੀਂ, ਭੈਣ ਦੀ ਗੁੜੀ ਵੀ, ਆ ਰੱਖੀਏ ਨਾ ਮੇਰੀ।
ਅੱਛਾ! ਹਾਂ, ਉਹ ਵੀ ਹੋਏਗੀ, ਹਾਂ।
ਹਾਂ, ਉਹਦੇ ਚ ਤੇ ਉਹਦੇ ਕਰਕੇ ਹੀ ਤੇ ਕਹਿ ਰਹੀ ਆਹ, ਸਾਨੂੰ ਵੀ ਪਿੰਡ ਹੀ ਬਣਾਉਣ ਵਾਸਤੇ ਸੋਚਣਾ ਪੈਂਦਾ। ਉਹ-ਉਹ ਖਾਂਦੀ ਨਹੀਂ ਏ, ਉਹ ਭਿੰਡੀ ਨਹੀਂ ਖਾਂਦੀ ਪਾਲਕ ਨੀ ਆਂਦੀ, ਦਹੀਂ ਆਲੀ ਕੋਈ ਚੀਜ਼ ਨਹੀਂ ਖਾਂਦੀ। ਸੋਚਦੇ ਰਹੋ, ਕੀ ਬਣਾਏ, ਕੀ ਨਹੀਂ ਬਣਾਵਾ, ਹੈਂ?
ਮੇਰੇ ਬੱਚੇ ਵੀ ਨਹੀਂ ਖਾਂਦੇ ਇਨੇ, ਉਹ ਬਸ ਛੋਟਾ ਵਾਲਾ ਕਹਿ ਰਿਹਾ ਸੀ ਤੇ ਮੈਨੂੰ ਚਜਦੀ ਮਿਲੀ ਨੀ, ਤੇ ਬੜਾ ਤੇ ਕਹਿੰਦਾ ਨਹੀਂ ਲੋਓ ਨਹੀਂ ਲੋਓ। ਉਹ ਤੇ ਖੁਸ਼ ਹੋ ਗਿਆ, ਨੀ ਮਿਲੀ ਤੇ, ਚਲੋ ਸ਼ੁਕਰ ਹੈ, ਬਚ ਗਿਆ ਨੀ ਖਾਣੀ ਪੈਣੀ। ਜੇ ਬਣੇਗੀ, ਤੇ ਖਾਣੀ ਪਏਗੀ ਨਾ।
ਨਹੀਂ, ਤਾਂ ਕੋਈ ਗੱਲ ਨੀ ਨਾ, ਅੱਧਾ ਕਿੱਲੋ ਲਿਆਓ ਬਣਾਓ, ਆਰਾਮ ਨਾਲ।
ਅੱਧਾ ਕਿੱਲੋ ਸਾਨੂੰ ਪਾਓ ਹਾਂ। ਪਾਓ ਅਰੇ ਪਾਓ ਵੀ ਸਾਨੂੰ ਪੂਰੀ ਪੈ ਜਾਏਗੀ ਅੱਧਾ ਕਿਲੋ ਤਾ ਬਹੁਤ ਜਿਆਦਾ ਹੋਏਗੀ।
ਹਾਂ, ਇਹ ਵੀ ਇਹ, ਖਾਣੇ ਵਾਲਾ ਕੌਣ? ਤੁਸੀਂ ਤੇ ਖਾਣੀ ਏ।
ਹਾਂ, ਇਹਨੇ ਇੰਨੀ, ਇੰਨੀ ਨਹੀਂ ਸੀ ਖਾਣੀ ਐਨੇ।
ਉਹੀ-ਉਹੀ ਗੱਲ ਹੋਈ, ਮੇਰੀ ਨਨਾਣ ਵੱਲ ਗਈ। ਉਹ ਸਬਜ਼ੀ ਬਣਾਉਂਦੀ ਏ, ਜ਼ਰਾ ਜੀ ਸਬਜ਼ੀ ਬਣਾਉਦੀਏ। ਉਹ ਕਹਿੰਦੀ ਏ, ਦੀ, ਦੋ-ਵੇਲੇ ਖਾ ਲੈਣੇ ਹਾਂ ਅਸੀਂ। ਮੈਂ ਕਿਹਾ, ਬਣਾਉਂਦੇ ਹੀ ਕਿਉਂ ਹੋ ਫਿਰ ਤੁਸੀਂ? ਜਦ, ਜਰਾ-ਜਰਾ ਜੀ। ਜਰਾ-ਜਰਾ ਜੀ ਲਾ ਕੇ ਖਾਣੀ ਹੁੰਦੀ ਹੈ, ਤੇ ਖਾਂਦੇ ਹੀ ਕਿਉਂ ਹੋ? ਕਹਿੰਦੀਆਂ ਨਹੀਂ, ਰੱਜ ਕੇ ਖਾਣੇ ਆ, ਫੇਰ ਵੀ ਬਚ ਜਾਂਦੀ ਏ ਸਬਜ਼ੀ। ਮੈਂ ਕਿਹਾ ਹੱਦ ਏ ਤੁਹਾਡੀ ਇਹ ਤੇ।
ਉਹੀ ਨਾ, ਬੱਚਿਆਂ ਨੇ ਜਰਾ ਜੀ ਖਾਣੀ ਮੈਂ ਵੀ ਕੋਈ ਬਹੁਤ ਪਤਾ ਹੀ ਤਾਂ ਖਾਂਦੀ ਨੀ ਹੁੰਦੀ।
ਉਹ ਕਹਿੰਦੀ ਹੈ, ਬ, ਉਹ ਆਉਂਦੇ ਨੇ ਹੁੰਦੇ ਭੜਤੇ ਵਾਲੇ ਬੈਂਗਣ
ਹਾਂਜੀ ਹਾਂ
ਕਹਿੰਦੀ ਹੈ ਅਸੀਂ ਹਿੱਕ ਬਣਾਨੇ ਆ ਬੈਂਗਨ
ਹਾਂ ਆ ਮੈਂ ਵੀ ਕਹਿ ਸਕਦੀ ਹਾਂ ਇਹ ਹੁਣ
ਉਹਵੇ ਇੱਥੇ ਤੇ ਡੇੜ ਕੇ ਇੱਥੇ ਤੇ ਇੱਥੇ ਤੇ ਡੇਢ ਕਿਲੋ ਬੈਂ ਬੈਂਗਣ ਦਾ ਪਰਥਾ ਬਣਦਾ। ਉਹ ਵੀ ਪਤਾ ਨੀ ਚੱਲਦਾ ਹਿਕ ਵੇਲੇ ਵਿੱਚ ਹੀ ਕਿੱਥੇ ਗਿਆ।
ਮੇਰਾ ਫੇਵਰੇਟ ਮੇਰਾ ਫੇਵਰੇਟ ਹੈ ਲੇਕਿਨ ਇੱਕ ਬੈਗਲ ਲੱਗ ਗਿਆ ਨੋਮਲ ਸਾਈਜ਼ ਆ ਬਹੁਤ ਵੱਡਾ ਨਹੀਂ ਪਰ ਉਹ ਮੈਂ ਇੱਕ ਵਾਰ ਵਿਚ ਫਿਨਿਸ਼ ਕਰ ਦਿੰਦੀ ਹਾਂ ਜ਼ਰਾ ਜੀ, ਐਕਸਟ ਬਚ ਵੱਜਾ ਬੱਚੇ ਜਰਾ ਹੀ ਲੈਂਦੇ ਨੇ ਸੁੱਟਨੀ ਪੈਂਦੀ ਹੈ ਬਟ ਮੈਂ ਜਿਹੜੀ ਮੈਂ ਖਾ ਲੈਂਦੀ ਆ ਤੇ ਉਹ ਮੈਂ ਕਹਿੰਦੀ ਆ ਫਿਸ਼ ਹੋ ਜਾਏਗੀ ਥੋੜੀ ਜਿਹੀ ਐਕਸਟਰਾ ਹੋਏਗੀ ਜ਼ਿਆਦਾ ਨੀ ਪਰ ਦੋ ਵਾਰ ਨਹੀਂ ਚੱਲਦੀ ਤੇ ਹਾਂ। ਲਾਂਦੀ ਵੀ ਮੈਂ ਫਿਰ ਇੱਕ ਹੀ ਆ ਹੁਣ ਪਹਿਲੇ ਲਾਂਦੀ।
ਮੈਂ ਕਹਿ ਤਾਂ ਰਹੀ ਆ ਇੱਥੇ ਤੇ ਡੇਢ ਕਿਲੋ ਇੱਥੇ ਤੇ ਡੇਢ ਕਿਲੋ ਬੈਂਗਣ ਨੀ ਪਤਾ ਚੱਲਦਾ ਕਿੱਥੇ ਗਿਆ।
ਡੇਢ ਕਿਲੋ ਕਿੰਨੇ ਹੋਏਗੇ ਦੋ ਤਿੰਨ
ਅਰੇ ਨਹੀਂ ਸੁੱਖ ਨਾਲ ਪੰਜ ਛੇ ਚੜ ਜਾਂਦੇ ਨੇ
ਅੱਛਾ ਚਲੋ।
ਹਾਂ ਉਹ ਵੀ ਨੀ ਪਤਾ ਚੱਲਦਾ ਕਿੱਥੇ ਗਏ। ਇੱਕ ਵੇਲੇ ਖਾਣਗੇ ਸਵੇਰੇ ਜਿਵੇਂ ਨਿਆਣਿਆਂ ਨੂੰ ਦੇਵਗੀ ਰੋਟੀ ਨਾਲ ਸਬਜ਼ੀ ਆਫਿਸ ਵਾਸਤੇ, ਉਹ ਇੱਕ ਨੂੰ ਦਿਆਂਗੀ ਦੂਜੇ ਵਾਸਤੇ ਹੋਏਗੀ ਨੀ
ਬੱਚੇ ਵੱਡੇ ਨੇ ਤੁਹਾਡੇ ਨਾ ਹੈਗੇ ਵੀ ਜ਼ਿਆਦਾ ਲੋਕੀ ਨੇ ਖਾਣ ਵਾਸਤੇ ਤੇ ਆਪੇ ਹੀ ਮੁੱਕਣੀ ਹੈ ਫਿਰ ਅਸੀਂ ਪਹਿਲੇ ਅਹ ਇੱਕ ਕਿਲੋ ਬਣਾਉਂਦੇ ਹੀ ਸੀ।
ਹੂ,,,
ਤੇ ਹੁਣ ਹੁਣ ਇੱਕ ਬੈਂਗਨ ਬਣਾਉਂਦੇ ਨੇ ਕਿਉਂਕਿ ਮਰੇ ਬੱਚੇ ਨੀ ਖਾਂਦੇ ਉਹਦੇ ਵਿੱਚ ਟਮਾਟਰ ਪਿਆਜ ਹੁੰਦਾ ਨਾ ਇਸ ਲਈ ਟਮਾਟਰ ਪਿਆਜ ਕਿਉਂ ਡਾਲ ਦਿੰਦਾ ਟਮਾਟਰ ਪਿਆਜ ਕਿਉਂ ਪਾਇਆ ਇਹੀ ਕਹਿੰਦੇ ਰਹਿੰਦੇ ਨੇ ਬਸ ਪਤਾ ਨੀ ਕੀ ਨਫ਼ਰਤ ਦਾ ਟਮਾਟਰ ਪਿਆਜ਼ ਤੋਂ
ਉਹ ਨਾਲ ਭੈਣ ਦੀ ਕੁੜੀ ਅੰਨੇ ਵੱਲ ਪਿਆਜ ਵਾਲੀ ਕੋਈ ਚੀਜ਼ ਹੀ ਨਹੀਂ ਪਸੰਦ ਆਉਂਦੀ ਉਹ ਅੱਜ ਅੱਜ ਰਾਤੀ ਆਲੂ ਬਣਾਏ ਸੀ ਮੈਂ ਉਹ ਜਹਿੰਦੇ ਜਿਹੜੇ ਆਦੇ ਨੇ ਨਾ ਪੁੱਲ ਬਛ ਅਹ ਕਟ ਕੇ ਲੰਬੇ ਲੰਬੇ ਕੱਟ ਕੇ ਬੂਜੀਆ ਜੀ ਬਣਾਣੇ ਨੇ ਉਵੇਂ ਮੈਂ ਬਣਾਉਣ ਤੋਂ ਪਹਿਲੇ ਪੁੱਛਿਆ ਖਾ ਲੈਣੀ ਆ। ਕਹਿ ਰਹੀ ਕੀ ਹੋਇਆ ਪਿਆਜ ਵੱਖਰਾ, ਕਰ ਦਿਆਂਗੇ ਆਲੂ-ਆਲੂ ਖਾ ਲਿਆਂਗੀ। ਮੈਂ ਲੈ ਰੱਬਾ ਮੇਰਿਆ ਇੰਨੇ ਤੇ ਦੁਖੀ ਕਰ ਦਿੱਤਾ ਮੈਨੂੰ
ਮੈਂ ਖੁਦ ਐਵੇਂ ਬੋਲਦੀ ਆ ਮੇਰਾ ਵੱਡੇ ਵੱਲੋਂ ਨਿਕਾਲ ਲਈ ਪਿਆਜ਼ ਤੂੰ ਹੁਣ ਤੂੰ
ਬੈਂਗਣ ਦਾ ਪਰਥਾ ਬੈਂਗਣ ਦਾ ਪਰਥਾ ਬਣਾਓ। ਤੇ ਕਹਿੰਦੀ ਆ ਮੈਂ ਮੈਗੀ ਲਿਆ ਰਹੀ ਹਾਂ ਮੈਗੀ ਬਣਾ ਕੇ ਖਾ ਲਾਂਗੀ।
ਐ ਤੇ ਲਾ ਲਾ ਕੇ ਖਾਂਦੇ ਨੇ ਐਵੇਂ ਐਵੇਂ ਟੱਚ ਕਰ ਕਰਕੇ ਰੋਟੀ ਖਾ ਕੇ ਖਤਮ ਕਰ ਦਿੰਦੇ ਨੇ ਐਵੇਂ ਖਾਂਦੇ ਨੇ ਇਹ ਸਬਜ਼ੀ,
ਭਿੰਡੀ ਬਣਾਓ ਤਾਂ ਐ ਕਹਿੰਦੀ ਏ ਮੈਂ ਨੀ ਖਾਵਾਂਗੀ ਮੈਂ ਮੈਗੀ ਲਿਆ ਕੇ ਖਾ ਲਾਵਾਂਗੀ। ਮੱਤ ਨੇ ਦੁਖੀ ਕਰ ਦਿੱਤਾ ਮੈਨੂੰ
ਹਰ ਵੇਲੇ ਹਰ ਵੇਲੇ ਕੋਈ ਨਾ ਕੋਈ ਟੈਨਸ਼ਨ ਨੀ ਰਹਿੰਦੀ ਹੈ ਕੀ ਬਣਾਵਾਂ।
ਮੈਂ ਖੁਦ
ਨਖਰੇ ਇਹਨਾਂ ਦੇ ਬਹੁਤ ਨੇ ਮੈਂ ਖੁਦ ਪਰੇਸ਼ਾਨ ਟਿਫਿਨ ਸਮਝਦਾ ਆਂਦਾ ਨਾ ਘਰ ਸਮਝਉਂਦਾ ਆਂਦਾ ਤੇ ਫਿਰ ਇਹ ਨੀ ਖਾਣਾ ਉਹ ਨੀ ਖਾਣਾ ਇਹ ਨੀ ਕੁੱਝ ਵੀ ਨਹੀਂ ਬਚਦਾ ਆਪਓਸ਼ਨ ਹੀ ਨੀ ਹੈਗੇ ਕੀ ਦੇਵਾਂ
ਹਾਂ
ਨਾ ਬ੍ਰੈਡ ਜੈਮ ਖਾਣੀ ਹੈ ਨਾ ਸੈਂਡਵਿਚ ਖਾਣਾ ਹੈ ਨਾ ਫਰੂਟਸ ਲੈ ਕੇ ਜਾਣੇ ਨੇ ਫਿਰ ਕੀ ਬਣਾਵਾਂ ਹੁਣ ਇਹ ਠੰਡਾ ਹੋ ਜਾਂਦਾ ਇਹ ਗਰਮ ਨੀ ਰਹਿੰਦਾ ਇਹ ਨਹੀਂ ਕਰਦਾ ਪੂੜਾ ਬਣਾ ਕੇ ਦਿੱਤਾ ਨਹੀਂ ਉਹ ਠੰਡਾ ਹੋ ਜਾਂਦਾ ਨਹੀਂ ਖਾਇਆ ਜਾਂਦਾ ਨਹੀਂ ਖਾਣਾ
ਨਹੀਂ ਉਹ ਤੇ ਪੂੜ ਤੇ ਠੰਡਾ ਆਉਣ ਤੋਂ ਬਾਅਦ ਬਥੋੜਾ ਮੁਸ਼ਕਿਲ ਹੁੰਦਾ ਖਾਣਾ
ਫੇਰ ਸਭ ਕੁੱਝ ਹੀ ਤਾਂ ਠੰਡਾ ਹੋ ਜਾਂਦਾ ਰੋਟੀ ਉਹ ਵੀ ਤਾਂ ਠੰਡੀ ਹੋ ਜਾਂਦੀ ਹੈ ਕੀ ਕਰਾਂ ਹੁਣ ਇਹਨਾਂ ਨੂੰ ਥੋੜ੍ਹਾ ਗਰਮ ਓਵਨ ਮਿਲਦਾ ਉੱਥੇ ਜਾ ਕੇ ਗਰਮ ਕਰਨ ਉਹ ਤਾਂ ਇਹਨਾਂ ਨੇ ਖਾਣਾ ਹੀ ਪੈਣਾ
ਤੇ ਫਿਰਨ ਥੱਲ ਹੀ ਚੂਲਾ ਬਾਲ ਕੇ ਦੇ ਦਿੱਤਾ
ਹਾਂ ਉਹੀ ਤੇ ਉਹ ਟਿਫਿਨ ਸਭ ਕੁਛ ਹੀ ਠੰਡਾ ਹੋ ਜਾਂਦਾ ਕੀ ਕਰ ਸਕਦੇ ਠੰਡਾ ਮੀਨਸ ਥੋੜਾ ਹੋਈ ਜਾਂਦਾ ਟਿਫਿਨ ਚ ਫੋਇਲ ਚ ਪਾਓ ਜਿੰਨਾ ਮਰਜੀ ਪਰ ਹੋਈ ਜਾਂਦਾ ਉਹ ਗਰਮ ਨੀ ਰ ਜਾਂਦਾ ਜਿਵੇਂ ਕਰਜ਼ ਖਾ ਰਿੰ ਨੇ ਉਹ ਤੇ ਹੋਏਗਾ ਹੀ ਨੀ ਦੁਬਾਰਾ ਗਰਮ ਕਰ ਨੀ ਸਕਦੇ ਤੇ ਹਰ ਚੀਜ਼ ਐਵੇਂ ਹੋਏਗੀ ਨਾ ਫਿਰ ਮੈਗੀ ਵੀ ਠੰਡੀ ਹੋ ਜਾਂਦੀ ਹੈ ਮੈਗੀ ਵੀ ਨਹੀਂ ਲਗਾ ਸਕਤੇ ਰੋਟੀ ਰੋਟੀ ਫੇਰ ਉਹ ਸਬਜ਼ੀ ਗੀਲੀ ਸਬਜ਼ੀ ਲੈ ਕੇ ਨੀ ਜਾਣੀ ਉਹ ਲੀਕ ਕਰਦੀ ਹੈ ਬੈਗ ਚ ਤੇ ਉਹ ਖਾਂਦੇ ਵੀ ਨੇ ਤੇ ਸਬਜ਼ੀ ਤੋਂ ਵੈ ਨਹੀਂ ਖਾਂਦੇ ਨਾ ਬੱਚੇ ਕੀ ਓਸ਼ਨ ਇੱਕ ਦਿਨ ਬ੍ਰੈਡ ਟੋਸ ਲੈ ਜਾਣਗੇ ਆਲੂ ਵਾਲਾ ਬਸ ਇੱਕ ਦਿਨ ਲੈ ਗਏ ਨਾ ਫੇਰ ਰੋਜ਼ ਥੋਂੜ ਨਾ ਲੈ ਜਾ ਸਕਦੇ ਨੇ ਅਤੇ ਦੂਜੇ ਦਿਨ ਕੀ ਲ ਹੈਗੀ ਤੁ ਜੀ
ਆਹ ਤੇ ਚੰਗੀ ਆ ਦੁਖੀ ਕੀਤਾ ਹੋਇਆ ਇਹਨਾਂ ਨੇ
ਬਸ ਉਹ ਇੱਥੇ ਦੱਸਿਆ ਸਭ ਤੋਂ ਮੇਨ ਹੈ ਕਿ ਖਾਣਾ ਕੀ ਲੈ ਕੇ ਜਾਏਗਾ
ਮੈਨੂੰ ਵੀ ਸਵੇਰੇ ਸਮਝ ਨੀ ਆਉਂਦਾ ਇਹਨਾਂ ਨੂੰ ਨਾਸ਼ਤਾ ਕੀ ਕਰਾਵਾਂ ਰੋਜ਼ ਤੇ ਸਵੇਰੇ ਟੈਂਗ ਬਣਦਾ ਤੁਹਾਡੇ ਜੀਜਾਂ ਵਾਸਤੇ ਤੇਨਾਂ ਬੱਚਿਆਂ ਵਾਸਤੇ
ਉਹ ਵੀ ਲੈ ਕੇ ਜਾਣਾ
ਨਹੀਂ ਪੀ ਕੇ ਜਾਣਾ ਮੈਂ
ਅੱਛਾ
ਹੁਣ ਨਾਸ਼ਤਾ ਕੀ ਕਰਾਓ ਉਹ ਪਰਾਂਠੀ ਕਹਾਂ ਪਰਾਂਠੀ ਖਾ ਲੋ ਤੇ ਉਹ ਤੇ ਖਾ ਜਾਂਦੇ ਨੇ ਸਬਜ਼ੀ ਨਾਲ ਦੋ ਪਰਾਂਠੀ ਕੀ ਪੇਟ ਢਿੱਡ ਰੱਜਿਆ ਰਹੇਗਾ ਇਹਨਾਂ ਬੱਚਿਆਂ ਨੂੰ ਕਹੋ ਸਾਨੂੰ ਨੀ ਪਰਾਠੀ ਚੰਗੀ ਲੱਗਦੀ ਰੋਜ਼ ਰੋਜ਼ ਨੀ ਪਰਰਾਠੀ ਚੰਗੀ ਲੱਗਦੀ ਇਹ ਘਰ ਵਾਰ ਹੋਇਆ ਹੋਇਆ ਰੋਜ਼ ਨੂੰ ਨੀ ਚੰਗੀ ਲੱਗਦੀ ਉਹ ਰੋਜ਼ ਰੋਜ਼ ਕੀ ਉੱਥੋਂ ਕੁਛ ਲਿਆ ਕੇ ਖਿਲਾਵਾਂ ਤੁਹਾਨੂੰ ਇਹ ਹੀ ਨੀ ਇਹਨਾਂ ਦਾ ਸਮਝ ਆਉਂਦਾ
ਉਹੀ ਤੇ ਬ ਐ ਨੀ ਖਾਣਾ ਕੀ ਖਾਣਾ ਹੈ ਉਹ ਨਹੀਂ ਪਤਾ ਐ ਨੀ ਖਾਣਾ ਬਾਕੀ ਤੁਸੀਂ ਦੇਖਲਓ
ਹੁਣ ਕੱਲ੍ਹ ਵੇਸਣ ਪਿਆ ਹੋਇਆ ਸੀ ਉਹ ਪੂੜਾ ਤਲ ਕੇ ਦਿੱਤਾ ਕੁੜੀ ਖਾ ਗਈ ਚਾਰ ਪੂੜ ਤਥੱਲੇ ਸੀ ਦੋ ਉਹ ਖਾ ਕੇ ਦੋ ਪੈ ਕੇ ਪਏ ਤੇ ਪਏ ਰਹਿ ਗਏ ਦੁਪਹਿਰੀ ਮੈਂ ਰੋਟੀ ਨਾਲ ਖਾਦਾ
ਹ
ਇਹਨਾਂ ਨੂੰ ਚਾਹ ਨਾਲ ਬਿਸਕੁਟ ਦੇ ਦਿਓ ਬਸ ਹੋਰ ਰਜ ਜਾਣਗੇ ਬਿਸਕੁਟ ਨਾਲ ਹੀ
ਆਹ ਇਹ ਪਰ ਹੁਣ ਤੇ ਮੇਰੇ ਬੱਚੇ ਖਾ ਤਾਂ ਲੈਂਦੇ ਨੇ ਬੋਲ ਹੁਣ ਭੁੱਖ ਲੱ ਰਹੀ ਕੁਛ ਹੋਰ ਜਦੋਂ ਹੁਣ ਹੋਰ ਕੁਝ ਉਥੋਂ ਦਵਾਂ ਪਹਿਲੇ ਕਹਿ ਲ ਅਸੀਂ ਖਾ ਲੋੋ ਨਹੀਂ ਨ ਤਾਂ ਤੇ ਬਿਸਕਿਟ ਦੇ ਦੋ ਬਾਅਦ ਚ ਫੇਿਰ ਭੁੱਖ ਲੱਗ ਰਹੀ ਹੈ ਹੁਣ ਹਣੂੰ ਕੁ ਚੋਰ ਦਿਓ ਗੱਲ ਤੇ ਉੱਥੇ ਹੀ ਪੈ ਗਈ ਨਾ
ਮੇਰਾ ਮੇਰਾ ਵੀ ਇਹੀ ਹਾਲ ਹੈ ਸਵੇਰੇ ਰੱਜ ਕੇ ਨਾਸ਼ਤਾ ਕਰਨੀ ਆ ਦੁੱਪ ਦੋ ਦੋ ਘੰਟਿਆਂ ਬਾਅਦ ਫਿਰ ਭੁੱਖ ਲੱਗ ਜਾਂਦੀ ਹੈ ਸੋਚੋ ਖਾਣ ਆਸਤੇ ਦੁਪਹਿਰੀ ਫਿਰ ਲੰਚ ਕਰਨਾ।
ਓ ਕਰਕੇ ਹਟੋ ਸ਼ਾਮੀ ਫੇਰ ਭੁੱਖ ਲੱਗ ਜਾਂਦੀ ਐ ਓ ਕਰੋ ਤੇ ਫਿਰ ਥੋੜ੍ਹੀ ਦੇਰ ਬਾਅਦ ਫਿਰ ਭੁੱਖ ਲੱਗ ਜਾਂਦੀ ਐ। ਮੈਂ ਤੇ ਮੈਂ ਮੈਂ ਕਿਆ ਮੈਨੂੰ ਤੇ ਦੁਖੀ ਹੋ ਗਈ ਆ ਮੈਂ ਮੈਂ ਕੀ ਖਾਵਾਂ ਮੈ ਨਹੀਂ ਦੱਸੋ ਨਾ ਮੈ ਸਮਝ ਈ ਨੀ ਆਉਂਦਾ
ਐ ਤੇ ਹੈ ਹੁਣ ਜਾ ਰੲਈ ਮੈਂ ਓਨਾ ਨੂੰ ਸੁੱਤੇ ਜਗਾਣ ਤਾਂ ਕਿ ਹੋਮਵਰਕ ਕਰ ਲੈਣ ਸਕੂਲ ਐ ਕੱਲ ਸੋ ਰਹੇ ਨੇ ਹੂੰ ਚਲੋ ਚੰਗਾ ਫਿਰ ਕਰਦੀ ਆ ਮੈਂ ਹੁਣ ਹਾਂ ਪਹਿਲੇ ਊਨੂੰ ਜਗਾ ਕੇ ਆਵਾਂ ਤੇ ਉਨਾਂ ਨੇ ਮੈਂ ਹੂੰ ਡਲੀਟ ਕਰ ਲੈ ਤਾਂ ਕਿ
ਹਾਂ ਚਲੋ ਚੰਗਾ ਸਸ੍ਰੀ ਅਕਾਲ
ਚੰਗਾ ਸਸ ਸ੍ਰੀ ਅਕਾਲ।
ਸਸ਼੍ਰੀ ਅਕਾਲ।